ਸਸ ਸ੍ਰੀ ਕਾਲ, ਭਾਜੀ।
ਸਸ ਸ੍ਰੀ ਕਾਲ ਜੀ ਮਹਾਰਾਜ, ਹੋਰ ਕੀ ਹਾਲ-ਚਾਲ ਨੇ।
ਬਸ ਵਧੀਆ ਭਾਜੀ।
ਹੋਰ ਸੁਣਾਓ ਅੱਜ ਕੱਲ੍ਹ ਨਵੀ-ਤਾਜੀ।
ਬਸ ਮੈਂ ਵੀ ਤੁਹਾਡੇ ਕੋਲ ਬਾਈਕ ਲੈ ਕੇ ਆਉਣੀ ਆ ਭਾਜੀ ਅਸੀ ਥੋੜੀ ਖਰਾਬ ਜੀ ਹੋ ਗਈ ਮੇਰੀ।
ਕੋਈ ਗੱਲ ਨੀ ਭਾਜੀ ਜਦੋਂ ਮਰਜੀ ਮੈਂ ਕਹ ਨਾ ਚਰਨ ਪਾਓ ਸਾਡੀ ਦੁਕਾਨ ਤੇ ਆਪਣੇ ਕੋਈ ਐਸੀ ਗੱਲ ਨੀ ਹੈ।
ਹਾਂਜੀ ਹਣ ਤੁਹਾਡਾ ਨਾ ਸੁਣਿਆ ਮੈਂ ਕਿਹਾ ਤੁਡੇ, ਤੁਡੇ ਕੋਲ ਆਨੇ ਆ ਬਾਕੀ ਕਰਵਾਈ ਹੈ ਦੋ ਤਿੰਨ ਦੁਕਾਨਾਂ ਤੋ ਉਹਨਾ ਨੇ ਸਹੀ ਨੀ ਕੀਤੀ ਭਾਈ ਜੀ। ਨੀ ਜਾ ਪੈਟਰੋਲ ਦਾ ਮਤਲਬ ਐਵਰੇਜ ਨੀ ਸੈੱਟ ਕਰਦੇ ਹੈਗੇ ਬਿਲਕੁਲ ਉਹ।
ਕੋਈ ਚੱਕਰ ਨਹੀਂ ਹੈ ਭਾਜੀ ਤੁਸੀ ਮੇਰੇ ਕੋਲ ਚਾਹੇ ਸਿਰ ਤੇ ਬਹੋ ਸਾਡੇ ਚਾਹੇ ਮੈਂ ਕਹਿੰਦਾ ਛੱਡ ਕੇ ਜਾਓ, ਕੰਮ ਉਹ ਹੋਏਗਾ ਜਿਹੜਾ ਆਪਾ ਗਾਹਕ ਦੇ ਅੱਗੇ ਵੀ ਕਰਨਾ, ਪਿੱਠ ਪਿੱਛੇ ਵੀ ਕਰਨਾ ਕੰਮ ਆਪਾ ਉਹੀ ਕਰਨਾ।
ਹਾਂਜੀ ਤੁਹਾਡਾ ਨਾਂ ਬਹੁਤ ਸੁਣਿਆ ਨਾ ਆਲੇ-ਦੁਆਲੇ ਕਹਿੰਦੇ ਭਾਜੀ ਕੋਲ ਜਾਓ ਉਹਨਾ ਨੇ ਬਿਲਕੁਲ ਸਹੀ ਕਰਨੀ, ਹਾਂਜੀ-ਹਾਂਜੀ।
ਬਹੁਤ ਵਧੀਆ ਗੱਲ ਹੈ ਜੀ ਦੇਖੋ ਕੋਈ ਸਾਡਾ ਨਾਮ ਸੁਣ ਕੇ ਆਏ ਸਾਨੂੰ ਹੋਰ ਖੁਸ਼ੀ ਹੁੰਦੀ ਹੈ।
ਹਾਂਜੀ-ਹਾਂਜੀ
ਅਗਰ ਕੋਈ ਸਾਨੂੰ ਕਹਿ ਵੀ ਦੇ ਨਾ ਬਈ ਫਲਾਣੇ ਨੇ ਸਾਨੂੰ ਭੇਜਿਆ ਤੇ ਤੂੰ ਕੰਮ ਕਰ ਆਪ ਆਪਾ ਉਹਨੂੰ ਇਹ ਕਹਿਨੇ ਆ ਤੂੰ ਛੱਡ ਉਹ ਫਲਾਣੇ ਦੇ ਮੂੰਹ ਨੂੰ ਤੇਰੀ ਗੱਡੀ ਨੀ ਤੇਰੇ ਮੂੰਹ ਨੂੰ ਆਪਾ ਠੀਕ ਕਰਾਂਗੇ ਤੂੰ ਸਾਡਾ ਪਹਿਲਾ ਕਸਟਮਰ ਏ।
ਹਾਂਜੀ-ਹਾਂਜੀ ਮੈਨੂੰ ਇਹ ਵੀ ਦੱਸਿਆ ਕਿਸਹੇ ਨੇ ਕਹਿੰਦੇ ਭਾਈ ਪੈਸੇ ਵੀ ਬਿਲਕੁਲ ਜਾਇ ਜਾਇਜ਼ ਲਿੰਦੇ ਜੇ।
ਕਹਿੰਦਾ ਭਾਜੀ ਸਾਡੇ ਇੱਧਰ ਪਹਿਲੇ ਤੁਸੀ ਕੰਮ ਦਾ ਦੇਖੋ ਉਸ ਤੋਂ ਬਾਅਦ ਪੈਹੇ ਦਿਓ। ਨਹੀ ਪਸੰਦ ਤੇ ਆਪਾ ਪੈਸੇ ਵੀ ਨੀ ਲਵਾਂਗੇ, ਹੋਰ
ਹਾਂ ਹਾਂਜੀ ਮੈਨੂੰ ਬਹੁਤ ਲੋਕਾ ਨੇ ਦੱਸਿਆ ਕਹਿੰ ਭਾਈ ਪੈਹੇ ਬਿਲਕੁਲ ਜਾਇਜ਼ ਲੈਂਦੇ ਕ ਗੱਡੀ ਖੜੀ ਜੋ, ਖੜੇ ਹੋਣ ਦੀ ਨੀ ਲੋੜ ਪ
ਮੈਂ ਕਹਿੰਦਾ ਭਾਜੀ ਅਗਰ ਤੁਸੀ ਤੁਹਾਡੇ ਕੋਲ ਬਾਈਕ ਨੀ ਹੈ ਨਾ ਮੈਂ ਆਪਣੀ ਬਾਈਕ ਤੁਹਾਨੂੰ ਦੇਦਾਗਾ ਜਿੱਥੇ ਮਰਜ਼ੀ ਜਾਓ ਚਾਹੇ ਦਸ ਦਿਨਾ ਬਾਦ ਲੈਣ ਆਓ। ਚਹੇ ਵੀਹ ਦਿਨਾ ਬਾਦ ਲੈਣ ਆਓ, ਕੋਈ ਐਸੀ ਗੱਲ ਨੀ ਹੈ।
ਹਾਂਜੀ ਨ ਮੈਨੂੰ ਕਹਿੰਦੇ ਦੱਸਿਆ ਕਹਿੰਦੇ ਖੜੇ ਹੋਣ ਦੀ ਲੋੜ ਨਹੀਂ, ਖੜੇ ਕਰਿਆ ਉਹ ਪੈਸੇ ਜੋ-ਜੋ ਜੋ ਬਣਦਾ ਆ ਜੈਜ਼ ਉਹਨੇ ਜੈਜ਼ ਹੀ ਲੈਣੇ।
ਹਾਂ ਨਹੀਂ ਦੇਖੋ ਭਾਜੀ ਪਤਾ ਕੀ ਆਪਾ ਅਗਰ ਕਿਸੇ ਕੋਲੋ ਨਜਾਇਜ਼ ਖਵਾਂਗੇ ਨਾ ਉਹ ਰੱਬ ਸਾਨੂੰ ਦੇਖਦਾ। ਠੀਕ ਹੈ ਭਾਜੀ ਅਗਰ ਦੇਖੋ, ਅਗਰ ਆਪ ਆਪਾ ਕਿਸੇ ਕੋਲੋਂ ਫਾਲਤੂ ਪੈਸੇ ਲੱਲੇ ਚਲੋ ਉਹਦੀ ਕੋਈ ਨੀ ਹੈ। ਤੇ ਏ ਲੱਗੇਗਾ ਮੇਰੀ ਗੱਡੀ ਠੀਕ ਹੋਈ ਹੈਲੱਗਗੇ ਨੇ ਯਾਰ ਕੋਈ ਐਸੀ ਗੱਲ ਥੋੜੀ ਉਹਨੂੰ ਕੀ ਫਰਕ ਪੈਣਾ ਫਰਕ ਕਿਨੂੰ ਪੈਣਾ ਸਾਨੂੰ ਔਰ ਉਹ ਮਾਲਕ ਨੇ ਸਾ ਦੇਖਨਾ ਹਾਂ ਬਈ ਤੈਨੂੰ ਮੈਂ ਕਾੰਮ ਦੇ ਰੇਆ, ਹੁੱਨ ਤੂ ਅਗਰ ਓਦੀ ਛਿੱਲਕ ਉਤਾਰ ਰੇਆਂ ਤੇ ਫੇਰ ਓ ਗ਼ਲਤ ਹੋ ਜਾਂਦਾ, ਭਾਜੀ, ਆੱਜ-ਕਾੱਲ ਪਤਾ ਏ ਕੀ ਕਰਦੇ ਨੇ ਮਿਸਤਰੀ ਮੈਂ ਕੈਨਾਂ ਸਰਵਿਸ-ਸੁਰਵੀਸ ਕਰਾਈ ਏ ਨਾ, ਕੋਈ ਸਮਾਨ ਨੀ ਪਾਏਆ ਹੋਏਗਾ ਮਾੰਨ ਲੋ ਤੁਆਨੂੰ ਦਾ ਹਾਂ ਬਈ ਆ ਭਾਜੀ ਐ ਤੁਹਾਡਾ ਨਾ, ਐ ਫਿਲਟਰ ਪੇਆ ਜੇ ਅ ਐ ਨੀ ਓਨੇ ਪੈਹੇ ਲਾ ਤੇ ਦੋ ਸੋ ਰੁਪੇ, ਤਿੰਨ ਸੋ ਰੁਪੇ ਤੇ ਓ ਭਾਜੀ ਚਲੋ ਬੰਦਾ ਵੀ ਮਾੰਨ ਲੋ ਕਾੱਲ ਨੂੰ ਓ ਕਿਦਰੇ ਫਾੱਸ ਗੇਆ ਓਦੀ ਗੱਡੀ ਸਟਾਟ ਨੀ ਹੋਰੀ ਕੀਸੇ ਦੂਸਰੇ ਮੈਕੈਨੀਕ ਕੋਲ, ਓਨੇ ਖੋਲ ਕੇ ਦਿਖਾਤੀ ਤੁਹਾਡੀ ਐ ਚੀਜ ਪੈਨੀ ਏ। ਤੇ ਕਾੱਲ ਨੂੰ ਓ ਬੰਦੇ ਨੂੰ ਪਤਾ ਲਾਗਦਾ ਭਾਈ, ਤੂੰ ਕੀਤੀ ਮੇਰੇ ਨਾਲ ਬੇਮਾਨੀ
ਹਾਂਜੀ-ਹਾਂਜੀ।
ਓਸ ਚੀਜ ਦਾ ਸਾਨੂੰ ਫੈਦਾ ਕੀ ਏ ਮੈਨੂੰ ਏ ਦੱਸੋ?
ਹਾਂ, ਮੈਂ ਕੇਆ ਭਾਜੀ, ਦੱਸੋ ਭਾਜੀ ਦੱਸੋ। ਤੁਹਾਨੂੰ ਦੱਸੇਆ ਭਾਜੀ, ਮੈਨੂੰ ਤਿੰਨ ਬੰਦੇਆ ਨੇ ਖ਼ਰਾਬ ਕੀਤਾ, ਭਾਜੀ ਨਾ ਮੇਰੀ ਮਤਲਬ ਇਲੈਕਟਰੀਸ਼ਨ ਲੈਟ ਨਾ ਲੈਟਾ ਸਹੀ ਹੋ ਰਈਆਂ ਨੇ, ਤੇ ਨਾ ਮੇਰੀ ਮੋਟਰਸੈਕਲ ਦੀ ਐਵਰੇਜ ਸਈ ਹੂੰਦੀ ਪਈ ਏ।
ਐਲੇ ਮੈਂ ਦੱਸਨਾ ਤੁਹਾਨੂੰ, ਐਈ ਕਹਾਣੀ ਹੁੰਦੀ ਏ। ਫੇਰ ਬਾਚੋ ਓ ਬੰਦੇ ਕੋਲ ਆਂਦੈ ਬੰਦਾ ਓ ਹਾਂ ਬਈ, ਤੂੰ ਤਾਂ ਕੈਦਾ ਸੀ ਮੈਂ ਆ ਪਾਏਆ ਸਰਵਿਸ 'ਚ ਤੇ ਤੈ ਐ ਕੀ ਐ, ਐ ਤੇ ਖਰਾਬ ਨਿਕਲੇਆ ਕਾੱਲ ਨੂੰ ਕੀ ਹੋਂਦਾ ਬੰਦਾ ਸ਼ਰਮਿੰਦਾ ਹੁੰਦੈ, ਫੇਰ ਓਦੇ ਕੋਲ ਕੋਈ ਜਵਾਬ ਨੀ ਹੁੰਦਾ।
ਹਾਂਜੀ-ਹਾਂਜੀ, ਨੀ ਭਾਜੀ ਤੁਆਡੇ ਬਾਰੇ ਦੱਸੇਆ ਮੈਨੂੰ ਸਾਰੇ ਦਾਸਦੇ ਆ, ਕੈਦੇ ਕਿਉਂਕਿ ਤੇ ਜੇ ਏਦੀ ਲੋੜ ਨੀ ਤੂੰ ਖੜੀ ਕਾਰਕੇ ਆ ਜਾ, ਪੈਹੇ ਵੀ ਬਿਲਕੁਲ ਜੈਜ ਨੀ ਲੈਣੇ ਓਣਾ ਨੇ ਤੇ ਗੱਡੀ ਈ ਕਰ ਦੇਣਗੀਆਂ ਤੈਨੂੰ, ਕੈਣ ਡੀਆ ਕਮੀ ਪੇਸ਼ੀ ਰੈਣ ਈ ਨੀ ਦੇਣਗੇ।
ਜੀ, ਤੂਸੀ ਬੋਲਨ ਦੀ ਤੁਹਾਨੂੰ ਲੋੜ ਨੀ ਐ। ਕਿ ਬਈ ਭਾਅ ਐ ਕਾਰਦੇ, ਐ ਕਾਰਦੇ, ਐ ਕਾਰਦੇ ਆਪਾਂ ਖੁਦ ਈ ਦੇਖ ਲੈਂਨੇ ਆ ਗੱਡੀ।
ਹਾਂਜੀ-ਹਾਂਜੀ, ਹਾਂਜੀ।
ਮੰਨ ਲੋ, ਆਪਾਂ ਐਂ ਨੀ ਪੁੱਛਨਾ ਹਾਂ। ਗਾਹਕ ਨੂੰ ਪੁੱਛਨਾ ਹਾਂਜੀ‌ ਭਾਜੀ, ਤੁਹਾਡੀ ਗੱਡੀ ਦੀ ਐ ਦਿੱਕਤ ਵੀ ਐ। ਐ ਵੀ ਏ ਐ ਵੀ ਏ ਗਾਹਕ ਅਗਰ ਬੋਲੇਗਾ, ਹਾਂਵੀ ਕਾਰਦੇ ਤੇ ਕਾਰ ਦੇ। ਅਗਰ ਆਪਾਂ ਐ ਨੀ ਕੈਂਦੇ- ਆਪਾ ਮਰਜ਼ੀ ਨਾ ਕਰਨੇ ਆ ਕਾੰਮ ਐ ਨੀ ਆਪਾਂ ਕੈਂਦੇ, ਲੇਕਿਨ ਗਾਹਕ ਦੀ ਜੇਬ ਤੋਂ ਵੀ ਵੇਖਨਾ ਪ ਬਾਬਾ ਜੀ ਜੇਬ ਚ ਓਦੇ ਪੈਹੇ ਈ ਐ, ਏਨੇ ਲਾ ਦੇਨ ਤੇ ਆਪਾਂ ਬਿਲਕੁਲ ਹਾਂ ਹਾਕਦਾਰਾ ਪੁ- ਅਛੇ ਹੂੰਦੇ। ਅਗਰ ਆਪਾਂ ਬਿਨਾਂ ਪੁੱਛੇ ਬਿਨਾਂ ਪੁੱਛੇ ਕੀਤੀ ਨਾ ਆਪਾ, ਤੇ ਅਗਾਂਹ ਓ ਬੰਦਾ ਸੋਚੇਗਾ ਸਾਮਨੇ ਲਾਰੇ, ਝੂਠ ਬੋਲਦਾ ਪੇਆ ਯਾਰ
ਆ ਨਈ, ਨਈ ਦੇਖੋ, ਦੁਨੀਆਂ ਵਿਸ਼ਵਾਸ ਤੇ ਆਂਦੀ ਏ ਜੀ ਅੱਜ-ਕੱਲ। ਅਗਰ ਕਿਸੇ ਨੂੰ ਅਗਰ ਮੰਨ ਲੋ ਮੈਨੂੰ ਕੋਈ ਆ ਗੇਆ, ਕੋਈ ਗਾਹਕ ਚੱਲਦਾ ਈ ਆ ਗੇਆ ਓਨੇ- ਹਾੱਥ ਨਾ ਲਵਾਏ ਐਨੀ ਗੰਦੀ, ਤੇ ਓ ਫੇਰ ਓ ਕਿਸ- ਸਿੱਦਾ ਬੰਦਾ, ਓ ਕਿਸ ਸਿੱਦਾ ਮੇਰੇ ਕੋ ਬਾਈਕ ਖੁਲਵਾਏਗਾ ਯਾ ਕਰਵਾਏਗਾ।
ਤੁਹਾਡੀ ਗਾੱਲ ਬਿਲਕੁਲ ਸਈ ਏ ਹਾਂਜੀ।
ਹਾਂਜੀ, ਹਾਂ।
ਹਾਂਜੀ, ਮੈਂ ਭਾਜੀ ਵੈਸੇ ਦਦੇ ਆਣਾ ਐ ਹੋਵੇ ਕਦੇ ਐਵਰੇਜ ਦਾ, ਇੱਕ ਲਾਈਟਾਂ ਦਾ ਠੀਕ ਐ ਜੀ ਓ ਤੁਸੀਂ ਤਾਂ ਤੁਹਾਨੂੰ ਦੱਸਨ ਦੀ ਲੋੜ ਈ ਨੀ ਹੂੰਦੀ, ਤੁਸੀ ਆਪੇ ਚਲਾ ਕੇ ਦੇਖ
ਮੈਂ ਕੈਨਾ ਭਾਜੀ ਜੋ ਕਮੀ ਹੋਏਗੀ ਨਾ, ਆਪਾਂ ਤੁਹਾਨੂੰ ਤੁਸੀਂ ਮੌਕੇ ਤੇ ਖੜੇ ਹੋਗੇ ਮੈਂ ਤੁਹਾਨੂੰ ਸਾਰੀ ਗਿਨਵਾ ਦੇਨੀ ਆ।
ਹਾਂਜੀ-ਹਾਂਜੀ, ਨੀ ਮੈਂ ਤੇ ਖੜੀ ਕਰਕੇ ਜਾਣਾ ਤੁਹਾਡੇ ਕੋਲ਼ ਫੇਰ ਮੈਂ ਅੱਜ-ਕੱਲ ਅਗਲੇ ਗ, ਗ ਦਿਨ ਲੈ ਜਾਂਗਾ।
ਕੋਈ, ਕੋਈ ਗਾੱਲ ਨੀ ਭਾਜੀ, ਕੋਈ ਐਸੀ ਗੱਲ ਨਈ ਐ। ਗੱਡੀ ਕੇੜੀ ਅਪਨੇ ਕੋਲ ਸਪਲੈਂਡਰ ਕੇ
ਨਹੀਂ ਨਹੀਂ ਮੇਰੇ ਕੋ ਬਾਈ
ਅੱਛਾ ਪਲਟੀਨਾ ਹੋਰ ਵਧੀਆ ਗੱਲ ਹੈ ਜੀ ਪਲਟੀਨਾ ਤੇ ਮੈਂ ਕਹਣਾ ਜੀ ਸਾਡਾ
ਹਾਂਜੀ
ਖਾਸ ਕਰ ਆਪਾਂ ਪਲਟੀ ਨਾ ਹੀ ਕਰੇ ਹਾਂ ਅੱਜ ਕੱਲ੍ਹ
ਹਾਂਜੀ ਹਾਂਜੀ ਮੇਰੇ ਕੋਲ ਹੈ ਵੀ ਦੋ ਇਸ ਤ ਮੋ ਵਾਲੇ ਵਾਸੇ ਪੁਰਾਉਣਾ।
ਚਾਰੇ ਉਹ ਤੇ ਕੋਈ ਭਾਜੀ ਪੁਰਾਣਾ ਮੋਡਲ ਹੀ ਵਧੀਆ ਅੱਜ ਦੇ ਟਾਈਮ ਚ ਨਵਾਂ ਮੋਡਲ ਸਾਰੇਖ ਘ ਆੰਦੇ ਪੈ ਨੇ
ਹਾਂਜੀ ਭਾਈ ਪਹਿਲਲੇ ਪਹਿਲਾਂ ਬਹੁ ਚੱਲਦੀ ਮੇਰੀ ਐਵਰੇਜ ਹੁੰਦਾ ਸੀ ਮੋਟਰਸਾਈਕਲ ਜਿੰਦਾ ਮੇ ਨੱਬੇ ਜਨਮੇ ਦੀਣੀ ਉਹ ਹੱਸ ਗਏ ਆਹ ਦੋ ਕੁ ਬੰਦਿਆਂ ਕੰਮ ਕਰਾ ਬੈਠਾ ਭਾਜੀ ਮੈਂਆਦਾ ਬੇੜਾ ਗਰ ਕਰਤਾ ਉਹਨਾਂ ਨੇ
ਭਾਜੀ ਦੇਖੋ ਪਤਾ ਕੀ ਹੈ ਅੱਜ ਕੱਲ ਲੋਕੀ ਮਤ ਤੁਹਾਨੂੰ ਦੱਸਿਆ ਨਾ ਜਿਆਦਾਤਰ ਬੰਦੇ ਹੱਥ ਲਾਉਂਦੇ ਨੇ ਨਾ ਤੇ ਉਹ ਫਾਲਤੂ ਵੀ ਤੁਹਾਨੂੰ ਦੱਸ ਦਿੰਦੇ ਨੇ ਕੱਲ੍ਹ ਨੂੰ ਉਹ ਚੀਜ਼ ਖਰਾਬ ਹੁੰਦੀ ਤੇ ਬੰ ਦਾ ਮਨ ਦੁਖਦਾ ਹੈ।
ਹਾਂਜੀ ਭਾ ਮੈਂ ਦੇਖੋ ਬਾਈਕ ਕਰਾਈਕ ਸੀਹੀ ਤੇ ਆਪਣੇ ਐਕਟਵਾਸ ਕਰਾਈ। ਠੀਕ ਹੈ ਅਠਾਈ ਸੌ ਪੰਜਾਹ ਰੁਪਏ ਮੇ ਕੋਲਨ ਐਕਟਵਾ ਲੈ ਲ ਜੀ ਠੀਕ ਹੈ ਜੀ। ਤੇ ਮੈਂ ਮੋਟਰਸਾਈਕਲ ਦੇ ਲੈ ਲਏ ਉਹਨੇ ਕਹਿੰਦਾ ਪੰਦਰਾਂ ਸੌ ਬਾਰਾਂ ਸੌ ਰੁਪਈਆ ਠੀਕ ਹੈ ਦੋ ਚ ਭ ਜੀ। ਭਾਈ ਦੋਨੇ ਚੀਜ਼ਾਂ ਨੀ ਸਹੀ ਕੀਤੀਆਂ ਜੀ ਦੋਨੇ ਚੀਜ਼ਾਂ ਫੇ ਆਦਾ ਸੀ ਆਉਂਦਾ। ਐਵਰੇਜਨੀ ਸਹੀ ਹੈਗੀ ਉਹਨਾਂ ਦੀ ਹਾਂਜੀ ਮੈਂ ਬੁਸ਼ ਬਸ਼ ਏ ਅੰਦਰਲੇ ਉਹਦੇ ਵਿੱਚ ਐਕਟਿਵਾ ਦੇ ਵਿੱਚ ਬੋਸ਼ ਹੋਏ ਸੀ ਕਲੱਚ ਵਿੱਚ - ਤੇ ਫੇਰ ਦੂਜੇ ਬੁੱਛ ਪੁਆਏ ਫੇਰ ਆਹ ਕੀ ਕਹਿੰਦੇ ਦੱਸਦੇ ਹੁੰਦੇ ਆ ਰੂਮ ਜਿਹੜਾ ਹੁੰਦਾ ਵਿੱਚ ਕਾਰਪੈਂਟਰ ਦੇ ਉਹ ਪਵਾਇਆ। ਹਾਂਜੀ ਬਾਕੀ ਉਹ ਗੱਡੀ ਸਕੂਟੀ ਜਿਹੜੀ ਚਲਾਈ ਦਾ ਹੀ ਹੈਂਡਲ ਢਲਕਦਾ ਹੀ ਹੁੰਦਾ ਸੀ। ਮੁੰਡੇ ਚੰਡੇ ਅੰਦਰੋਂ ਕੰਮ ਕਰਾਇਆ ਕੰਮ ਬਹੁਤ - ਚਿਮਟੇ ਅੰਦਰ ਉਹ ਜਿਹੜੇ ਹੁੰਦੇ ਉਹ ਹੁੰਦੀਆਂ ਗਰਾਲੀਆਂ ਜ ਹੁੰਦੀਆਂ ਗੋਲੀਆਂ ਹਾਂਜੀ ਹਾਂਜੀ ਹਾਂਜੀ ਉਹ ਹਾਂਜੀ ਬਸ ਤੁਹਾਡੇ ਮੈਂ ਮੈਂ ਭਾਈ ਦੇਖੋ ਮੈਂ ਜਾ ਵੀ ਐਵਰੇਜ ਸਕੂਟੀ ਹੁੰਦੀ ਪਈ ਨਾ ਮੋਟਰਸਾਈਕਲ ਚ ਹੁੰਦਾ ਪਿਆ। ਨਹੀਂਰੀ ਸਕੂਟ ਜਿੱਦਾਂ ਪਹਿਲੋਂ ਸੀ ਨਾ ਬਾਈ ਉਤੋਂ ਵੀ ਬੇ ਉਤੋਂ ਬੇਕਾਰ ਹੋ ਗਈ।
ਹਾਜੀ ਪਤਾ ਕੀ ਅੱਜ ਕੱਲ੍ਹ ਨਾ ਮਿਸਤਰੀ ਜੋ ਸਮਾਨ ਮੈਂ ਦੱਸਾਂ ਤੁਹਾਨੂੰ ਅੱਜ ਕੱਲ੍ਹ ਸਾਡੇ ਲੈ ਬੁਰਾ ਹਾਲ ਹੋਇਆਦਾ ਚੰਡ ਕਰਦੇ ਕਿਨ ਅਗਰ
ਮੈਂ ਭ ਜੀ ਕੋਲ ਬੈਠਾ ਪਿਆੇ ਕੋਲ ਬੈਠੇ ਬੈਠੇ ਕੰਮ ਕੀਤਾ ਉਹਨੇ ਦੇਖੋ ਜੀ। ਪਾਣੀ ਉਹਦੇ ਹੱਥਾਂ ਹੀ ਨੁਕਸਿਆ ਹੁਣ ਪਤਾ ਨੀ ਲੱਗਦਾ।
ਭਾਜੀ ਫੇਰ ਉਹ ਅਨਾੜੀ ਮਿਸਤਰੀ ਹੋਏਗਾ।
ਹਾਂ ਬਾਈ ਨਾਲ ਹੀ ਮ ਮੈਨੂੰ ਕਹਿੰਦਾ ਮੈਂ ਘਰ ਸਰਵਿਸ ਕਰਦਾ ਹੋ ਮੋਟਰਸਾਈਕ ਦੀ ਮੈਂ ਕਾਰਪੋਰੇਟ ਕੋਲ ਖੋਰਕ ਸਾਫ਼ ਕਰ ਇਹਨੂੰ ਕਹਿੰਦਾ ਨਹੀਂ ਨਹੀਂ ਇਹਦੀ ਵੈਸੇ ਪਿੱਛੋਂ ਇਹਦੀ ਆਵਾਜ਼ ਸਹੀ ਹੈ। ਇਹਨੂੰ ਲੋੜ ਨੀ ਖੋਲਣ ਇਹਨੂੰ ਲੋੜ ਨੀ ਖੋਲਣ ਦੀ ਦੇਖੋ ਜੀ।
ਕਰਦੇ ਨੀ ਜੀ ਲੋਕੀ ਸਹੀ
ਦੇਖੋ ਭਾਜੀ ਮੈਂ ਉਹ ਨਾਲ ਗੱਲ ਕੀਤੀ ਸੀ ਕਿ ਮੈਂ ਕੰਮ ਕਰਾ ਲਿਆ ਤੇ ਮੈਂ ਇੰ ਆਪਣੇ ਇੰਡੀਕੇਟਰ ਤੇ ਲ ਲ ਲ ਏਦਾਂ ਉਹ ਠੀਕ ਹੈ ਜੀ ਇੱਕ ਜਿਹੜੀ ਬੈਕ ਲੈਟ ਦਾ ਸਪਰਿੰਗ ਨੀ ਹੁੰਦਾ
ਅੱਛਾ
ਮੋਟਰਸਾਈਕਲ ਦਾ ਉਹ। ਮੈਂ ਦੋ ਤਿੰਨ ਚੀਜ਼ਾਂ ਕਹੀਆਂ ਸੀ ਐਕਟਿਵਾ ਪਾਉਣ ਵਾਸਤੇ ਮੈਂ ਵਿੱਚੇ ਹੀ ਕਰਨੀੀਆਂ ਇਹਨਾਂ ਪੈਸਿਆਂ
ਅੱਛਾ ਅੱਛਾ
ਭਾਈ ਉਹ ਅਗਲਾ ਬੰਦਾ ਮੁੱਕਰ ਹੀ ਗਿਆ ਅਗਲੇ ਅਗਲੇ ਦਿਨ
ਉਹ ਬਸ
ਪਹਿਲੋਂ ਪਰਚੀ ਹੋਰ ਬਣਾਈ ਅਗਲੇ ਦਿਨ ਪਰਚੀ ਉੱਥੋਂ ਉੱਤੋਂ ਵੀ ਜ਼ਿਆਦਾ ਬਣਾ ਤ ਕਿਹਿੰਦਾ ਜਾ ਛੇ ਸੌ ਰੁਪਇਆ ਹੋਰ ਲਿਆ ਨੂੰ ਕਹਿੰਦਾ ਮੈਂ ਕਿਹਾ ਇਹ ਚੀ ਗੱਲ ਹੋਈ ਵੀ।
ਦੇਖੋ ਭਾਜੀ ਉਹ ਬੇਈਮਾਨੀ ਕਰ ਗਿਆ ਤੁਹਾਡੇ ਨਾਲ
ਮਾਂ ਨੇ ਪੂਰੀ ਕੀ ਰਾਜ ਕੀਤੀ ਕਸਮ ਵਾਲੀ ਵਾਹਿਗੁਰੂ ਦੀ ਅਜੀ ਸਾਡਾ ਸਾਡੇ ਪਿੰਡ ਸਾਡੇ ਨਾ ਪਿੰਡ ਵਿੱਚ ਦਰਾਰਾ ਨਵੇਂ-ਨਵੇਂ ਆਏ ਸੀ, ਸਾਡੇ ਕਿਰਾਏਦਾਰ ਰਹਿੰਦੇ ਹੁੰਦੇ ਸੀ ਇਹ ਬੱਚੇ ਜਿਹੜੇ ਮੁੰਡਾ ਜਿਹੜਾ ਇਹਨੇ ਕੰਮ ਕੋਈ ਸੱਖਿਆ ਹੌਲੀ-ਹੌਲੀ ਇਹਨਾਂ ਘੜਾ ਬੰਨ ਲਿਆ, ਬੈਲੀ ਬੂਲੀ ਜਦ ਮਿੱਧਾਂ ਮੱਝ ਰੱਖੀਆਂ ਸੀ। ਦੋ ਦੋ ਸੁੰ ਕਿਰਾਏ ਤੁਹਾਡੇ ਕ ਸਾਡੀ ਦੁਕਾਨਾਂ ਦੇ ਉੱਪਰ, ਦੇਖਲੋ ਇੰਨਾ ਪਿਆਰ ਹੋਣ ਦੇ ਬਾਵਜੂਦ ਵੀ ਏਦਾਂ ਬੰਦਾ ਸਾਡੇ ਨਾਲ ਇੱਦਾਂ ਕਰੇ ਕੰਧਦਾ ਮਨ ਦੁਖਦਾ ਬੰਦੇ ਦਾ।
ਭਾਜੀ, ਅੱਜ-ਕੱਲ੍ਹ ਕਿਸੇ ਦਾ ਭਰੋਸਾ ਨੀ ਏ ਜੀ।
ਨਾ ਜੀ ਨਾ, ਤੁਹਾਡਾ ਦੇਖ ਕਿੰਨਾ ਦੁਨੀਆ ਵਿਸ਼ਵਾਸ
ਭਾਜੀ ਆਪਾਂ ਮੈਂ ਕਹਿੰਣਾ ਜੀ ਸਾਡਾ ਵਿਸ਼ਵਾਸ ਹੀ ਇੰਨਾ ਹੈਗਾ ਨਾ ਕਿ ਬੰਦਾ ਕਏ
ਬਹੁਤ ਦੂਰ-ਦੂਰ-ਦੂਰ ਤੱਕ ਲੋਕ ਆਂਦੇ ਤੁਹਾਡੇ ਕੋਲ
ਭਾਜੀ ਮੇਰੇ ਕੋਲ ਬੜੀ ਜਗ੍ਹਾ ਤੋਂ ਆਂਦੇ ਨੇ, ਬੜੀ ਜਗ੍ਹਾ ਤੋਂ ਲੋਗ ਔਰ ਪਰੇਸ਼ਾਨ ਹੋ ਕੇ ਹੀ ਏ ਆਂਦੇ ਨੇ। ਕੋਈ ਉਵੇਂ ਨਹੀਂ ਆਂਦਾ ਮੇਰੇ ਕੋਲ ਔਰ ਸਾਡੀ ਵੀ ਮੇਰੀ ਦੁਕਾਨ ਮੇਰੀ ਦੁਕਾਨ ਨੂੰ ਹੋ ਗਏ ਨੇ ਘੱਟੋ-ਘੱਟ ਪੱਚੀ ਸਾਲ
ਹਾਂਜੀ, ਭਾਈ ਜੀ ਇੱਕ ਗੱਲ ਹੋਰ ਮੈਂ ਫਿਰ ਤੁਹਾਡੇ ਕੋਲ ਐਕਟਿਵਾ ਵੀ ਲਿਆਵਾਂ, ਮੋਟਰਸਾਈਕ ਦੋਨੋਂ ਚੀਜ਼ਾਂ ਲੈਵਾਂ ਫਿਰ
ਮੈਂ ਕਹਿੰਦਾ ਭਾਜੀ ਚਾਹੇ ਮੇਰੇ ਕੋਲ ਪੰਜ ਗੱਡੀਆਂ ਲੈਓ।
ਹਾਂ ਠੀਕ ਆ ਮੈਂ ਐਕਟਵਾ ਵੀ ਲੈਂਗਾ, ਮੁੰਡੇ ਮੁੰਡੇ ਨਾਲ ਆਊਂਗਾ ਦੋ ਹ ਹਾਂ। ਏਦਾਂ ਕਰਾਂਗੇ ਨਾ ਅਸੀਂ ਫਿਰ ਇੱਕ ਮੋਟਰਸਾਈਕਲ, ਇੱਕ ਮੋਟਰਸਾਈਕਲ ਮੁੰਡਾ ਨਾਲ ਹੋਜੂਗਾ ਭਾਜੀ
ਹਾਂਜੀ-ਹਾਂਜੀ।
ਤੇ ਫੇਰ ਇੱਕ ਮੋਟਰਸਾਈਕਲ ਐਕਟੀਵਾ ਦੇਜਊਗਾ ਮੈਂ ਏਹੀ ਤਿੰਨੇ ਜਾਣੀ ਘਰ ਚੱਲ ਜਾਗਾ ਵਾਪਸ ਅਗਲੇ ਦਿਨ। ਤੁਹਾਡੇ ਕੋਲ ਆਵਾਂਗੇ ਵੀ ਇਹ ਸੈੱਟ ਕਰਦੀਓ। ਹਾਂਜੀ ਠੀਕ ਐ ਜੀ ਭਾਈ ਇਹ ਵੀ ਕਹਿੰਦੇ ਲੋਕੀ ਕਹਿੰਦੇ ਭਾਈ। ਟੈਮ ਘੱਟ ਹੁੰਦਾ ਆ, ਫੋਨ ਪੇਲੋ ਕਰ ਲਈ।
ਹਾਂ-ਹਾਂ ਮੈਂ ਤੇ ਦੇਖੋ ਭਾਜੀ, ਮੇਰੇ ਕੋਲ ਨਾ ਹਫ਼ਤਾ ਪਹਿਲੇ ਇੱਕ ਬੰਦੇ ਦਾ ਫੋਨ ਆਇਆ ਕਹਿੰਦਾ ਭਾਜੀ ਵੇਲੇ ਓ, ਮੈਂ ਕਿਹਾ ਬੋਲੋ ਕਹਿੰਦਾ ਭਾਜੀ ਯਾਰ ਐਕਟੀਵਾ ਠੀਕ ਕਰਾਣੀ ਮੈਂ ਕਿਹਾ ਦੇਖ ਬਾਈ ਅਗਰ ਤੂੰ ਦੋ ਮਿੰ ਅਹ ਕੀ ਕਹਿੰਦੇ ਨੇ ਪੰਦਰਾਂ ਵੀਹ ਮਿੰਟ ਰੁਕ ਸਕਦੇ ਤੇ ਮੈਂ ਦੁਬਾਰਾ ਫੋਨ ਕਰਨਾ ਕਹਿੰਦਾ, ਐਸੀ ਕੀ ਗੱਲ ਹੋ ਗਈ ਮੈਂ ਕਿਹਾ ਭ ਮੈਨੂੰ ਟਾਈਮ ਨੀ ਮਿਲਦਾ। ਕਹਿੰਦਾ ਭਾਜੀ ਮੈਂ ਤੁਹਾਡ ਕੋਲ ਬਾਈਕ ਖੱਡੀ ਕਰਕੇ ਜਾ ਰਿਹਾ, ਚਾਹੇ ਤੁਸੀਂ ਮੈਨੂੰ ਹਫਤੇ ਬਾਅਦ ਦੇ ਨਾ ਮੈਂ ਤੁਹਾਡਾ ਸਫ਼ਰ ਕਰਦਾ ਆ।
ਹਾਂ ਬਾਈ ਇੰਦਾ, ਹਾਂ ਬਿਲਕੁਲ ਸਹੀ ਗੱਲ ਐ।
ਮੈਂ ਕਿਹਾ ਚੱਲ, ਚਲੋ ਫੇਰ ਤੁਸੀਂ ਵੀ ਕੱਲ ਖੱਡੀ ਕਰ ਜਾਣਾ।
ਹਾਂਜੀ-ਹਾਂਜੀ। ਚਲੋ ਕਰਦੀਓ ਲੱਡੋ ਤੁਸੀਂ ਦੋ -ਦੋ, ਚਾਰ ਦਿਨ ਦੋ ਚਾਰ ਦਿਨ ਲਾ ਲਿਓ ਭਾਵੇਂ ਕੋਈ ਗੱਲ ਨੀ ਭਾਜੀ। ਹਾਂ ਹਾਂਜੀ।
ਮੈਂ ਕਿਹਾ ਯਾਰ ਸਵੇਰੇ ਦੁਕਾਨ ਵੀ ਖੋਲਣੀ ਐ ਚਲੋ।
ਹ ਠੀਕ ਚੰਗਾ ਭਾਈ ਸਤਿ ਸ੍ਰੀ ਅਕਾਲ ਫਿਰ ਮੈਂ ਤੁਹਾਡੇ ਕੱਲ ਗੱਡੀ ਤੇ ਐਕਟੀਵਾ ਛੱਡ ਜਾਂਦਾ ਠੀਕ ਐ। ਹ ਚ ਬਾਈ ਗੁੱਡ ਹਾਂ ਚੰਗਾ ਗੁੱਡ ਨਾਈਟ ਬਾਈ ਫਿਰ। ਸਤਿ ਸ਼੍ਰੀ ਅਕਾਲ ਜੀ, ਸਤਿ ਸਤਿ ਸ਼੍ਰੀ ਅਕਾਲ ਜੀ।